ਹਾਂਜੀ, ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹੋਰ ਕੀ, ਵਧੀਆ ਵਧੀਆ ਤੁਸੀ ਦੱਸੋ।
ਹਾਂਜੀ, ਮੈਂ ਵੀ ਵਧੀਆ।
ਹੋਰ ਜੀ ਕਰ ਰਹੇ ਓ।
ਬਸ ਬੈਠੇ ਆਂ, ਪਆਜ਼ ਕੱਟਣ ਲੱਗੇ ਆਂ।
ਅੱਛਾ ਰਾਤ ਦੀ ਤਿਆਰੀ।
ਹਾਂਜੀ ਰਾਤ ਦੀ ਤਿਆਰੀ ਚੱਲ ਰੀ ਐ।
ਹਾਂਜੀ
ਹਾਂਜੀ ਮੈਂ ਕਿਆ ਕੀ ਣਾਓਗੇ ਫੇਰ ਅੱਜ।
ਅੱਜ ਤੇ ਰਾਜਮਾਂ ਚਾਵਲ ਬਣਾਣਗੇ, ਰਾਜਮਾਂ ਚਾਵਲ।
ਚਲੋ ਵਧੀਆ ਐ ਰਾਜਮਾ ਚਾਵਲ। ਆਲਮੋਸਟ ਸਭ ਦੇ ਫੇਵਰੇਟ ਈ ਹੁੰਦੇ ਨੇ ਐ ਤੇ।
ਹਾਂਜੀ ਹਾਂਜੀ ਸਭ ਦੇ ਫੇਵਰੇਟ ਨੇ, ਹੋਰ ਤੁਸੀਂ ਕੀ ਖਾਣਾ ਪਸੰਦ ਕਰਦੇ ਓ ਵੈਸੇ।
ਕਆ
ਤੁਸੀਂ ਕੀ ਖਾਣਾ ਪਸੰਦ ਕਰਦੇ ਓ, ਤਾਡਾ ਫੇਵਰੇਟ
ਕੜੀ, ਕੜੀ ਚੌਲ ਓ ਗੇ, ਰਾਜਮਾ ਚਾਵਲ
ਅੱਛਾ ਅੱਛਾ ਅੱਛਾ
ਹਾਂਜੀ
ਵਧੀਆ ਗੱਲ ਵੈਸੇ ਸਾਰਿਆਂ ਨੂੰ ਜਾਦਾਤਰ ਐਈ ਅੱਛੇ ਲੱਗਦੇ ਨੇ।
ਅ ਕੜੀ ਚਾਵਲ ਤੇ ਰਾਜਮਾ ਚਾਵਲ।
ਹਾਂਜੀ ਹਾਂਜੀ ਹਾਂਜੀ।
ਸਾਰੇ ਖੁਸ਼ ਹੋ ਕੇ ਖਾ ਲੈਂਦੇ ਨੇ।
ਹਾਂਜੀ ਹੋਰ ਦੱਸੋ ਫੈਮਲੀ ਵਗੈਰਾ ਸਭ ਕਿੱਦਾਂ ਨੇ।
ਵਧੀਆ ਵਧੀਆ ਹੋਰ ਤੁਸੀ ਦਸੇ।
ਚਲੋ ਵਧੀਆ ਹੋਣੇ ਚਾਈਦੇ ਨੇ ਸਾਰੇ।
-ਹੋਰ-
ਬਸ ਅਸੀ ਵਧੀਆ, ਹੋਰ ਕੀ ਕਰ ਰੇ ਸੀ ਤੁਸੀਂ।
ਬਸ ਬੈਠੇ ਸੀ, ਮੈਂ ਕਿਆ ਫੋਨ ਆ ਰਾ ਫੋਨ ਚੱਕਲਾਂ।
ਹਾਂਜੀ ਹਾਂਜੀ ਵਧੀਆ ਕੀਤਾ, ਵਧੀਆ ਕੀਤਾ
ਹਾਂਜੀ ਹੋਰ ਤੁਸੀਂ ਮੈਰਿਡ ਓ? ਹੈਲੋ- ਅੱਛਾ।
ਹੂੰ ਮੈਰਿਡ ਨੀ ਆਂ ਹਾਲੇ ਤਾਂ ਪਲੱਸ ਟੂ ਹੋਈ ਮੇਰੀ।
ਅੱਛਾ ਅੱਛਾ
ਹਾਂਜੀ- ਹਾਂਜੀ ਹਜੇ ਤਾਂ ਬੋਤ ਛੋਟ
ਹਾਂਜੀ ਹਾਂਜੀ ਹੋਰ ਦੱਸੋ ਤੁਸੀਂ। ਯਾ ਤੁਸੀਂ ਤਾਨੂੰ ਯਾਤਰਾ ਟਰੈਵਲ ਕਰਨਾ ਵਧੀਆ ਲੱਗਦਾ।
ਹਾਂਜੀ- ਵਧੀਆ ਐ।
ਕਿੱਥੇ ਗਏ ਓ ਫੇਰ ਤੁਸੀਂ ਘੁੰਮਣ ਲਾਸਟ ਟਾਈਮ।
ਹਜੇ ਆਈ ਆਂ, ਰਸੋਂ ਚਓਥੇ ਆਈ ਆਂ ਵੈਸ਼ਨੋ ਦਰਬਾਰੋਂ।
ਅੱਛਾ ਅੱਛਾ ਅੱਛਾ ਟ੍ਰੇਨ ਤੇ ਗਏ ਸੀ।
ਹਾਂਜੀ ਟ੍ਰੇਨ ਤੇ ਵਾਰਾ ਖਾਂਦਾ ਏਨੀ ਦੂਰ ਜਾਨਾ।
ਹਾਂਜੀ ਐ ਤੇ ਹੈ ਵੈਸੇ ਵਾਰਾ ਤੇ ਖਾਂਦਾ, ਪਰ ਇੱਕ ਕਮੀ ਹੈਗੀ ਏ ਟ੍ਰੇਨ ਦੀ। ਲੇਟ ਟ ਓ ਜਾਂਦੀ ਏ ਟ੍ਰੇਨ।
ਸਾਡੀ ਹੋ ਗੀ ਸੀ, ਗਿਆਰਾਂ ਪਤਾ ਨੀ ਸਾਢੇ ਦਸ ਦੀ ਸੀ ਰਾਤੀ ਦੋ ਵਜੇ ਆਈ ਸੀ
ਅੱਛਾ ਅੱਛਾ ਅੱਛਾ ਅੱਛਾ। ਹੋਰ ਦੱਸੋ ਕਿਵੇਂ ਦਾ -ਅੱਛਾ- ਅੰਬਾਲੇ ਤੋਂ ਫੇਰ
ਅੰਬਾਲੇ ਤੋਂ ਟ੍ਰੇਨ ਸੀ ਉਹਨੇ ਸੁਕਨੇ ਬਾ ਦਿੱਤਾ ਸਾਨੂੰ ਦਸ ਸਾਢੇ ਦਸ ਸੀ। ਆਏ ਰਾਤੀ ਦੋ ਵਜੇ।
ਅੱਛਾ ਤੇ
ਤੇ ਪਹੁੰਚੇ ਉੱਥੇ ਅਸੀ ਫਟਾਫਟ ਚੜ੍ਹਾਈ ਚੜ੍ਹੀ। ਫਟਾਫਟ ਉਤਰੇ ਫਟਾਫਟ ਅਗਲੀ ਟ੍ਰੇਨ ਦੀ ਵੀ ਬੁਕਿੰਗ ਸੀ, ਕਿਉਂਕਿ ਫੇਰ ਜਲਦੀ ਗਏ ਜਲਦੀ-ਜਲਦੀ ਦੀ ਆਏ।
ਹਾਂ, ਇਹ
ਬਸ ਟ੍ਰੇਨ ਲੇਟ ਹੋਜੇ ਨਾ ਤੇ ਚੱਕਰ ਪੈ ਜਾਂਦਾ ਹੈ।
ਹਾਂ, ਉਹ ਤਾਂ ਹੈ ਸਹੀ ਗੱਲ ਹੈ ਟ੍ਰੇਨ ਕਿੱਥੇ ਟਾਈਮ 'ਤੇ ਆਉਂਦੀ ਹੈ ਸਾਰਿਆਂ ਨੂੰ ਵੀ ਪਤਾ ਹੈ।
ਹਾਂ ਫਿਰ ਅਗਲੀ ਅਗਲੀ ਟ੍ਰੇਨ ਦੀ ਬੁਕਿੰਗ ਸੀ ਨਾ ਇਸ ਕਰਕੇ ਫਿਰ ਫਟਾਫਟ ਜਾਣਾ ਪਿਆ ਫਟਾਫਟ ਆਉਣਾ ਪਿਆ ਸਾਨੂੰ।
ਹਾਂਜੀ-ਹਾਂਜੀ ਇਹ ਤੇ ਹੈ ਹੋਰ ਦੱਸੋ ਹੋਰ।
ਕਿਥੇ ਗਏ ਸੀ ਘੁੰਮਣ?
ਅਸੀਂ ਗਏ ਸੀ ਅਹ ਇੱਕ ਤਾਂ ਜਲੰਧਰ ਜਾ ਕੇ ਆਏ ਸੀ ਅਸੀਂ। ਜਲੰਧਰ ਗਏ ਸੀ ਅਸੀਂ।
ਜਲੰਧਰ ਗੁਰਦੁਆਰਾ ਵਗੈਰਾ ਯਾਂ ਕਿਥੇ ਗਏ ਸੀ?
ਨਹੀਂ ਅਸੀਂ ਚਰਚ ਹੀ ਜਾਂਦੇ ਹਾਂ ਵੈਸੇ ਤੇ।
ਅੱਛਾ-ਅੱਛਾ।
ਹਾਂਜੀ।
ਵਧੀਆ, ਚਲੋ ਹੋਰ ਹੋਰ ਕਿੱਥੇ ਗਏ ਸੀ। ਅੱਛਾ।
ਹਾਂਜੀ ਉਹ ਗਏ ਹੋਏ ਨੇ ਉੱਥੇ ਬਾਕੀ ਮੈਂ ਤੇ ਆਪਣਾ ਉਹਨੂੰ ਹੀ ਫੋਲੋ ਕਰਦਾ ਵਾ, ਜਿਹਨੂੰ ਮੈਂ ਕਰਨਾ ਵਾਂ
ਚਲੋ ਵਧੀਆ ਜਿਹਨੂੰ ਬੰਦਾ ਮੰਨੇ, ਉਹਨੂੰ ਹੀ ਜਾਣ ਚਾਹੀਦਾ।
ਹਾਂਜੀ-ਹਾਂਜੀ ਇਹ ਤੇ ਹੈ, ਹੋਰ ਦੱਸੋ ਤੁਹਾਡੀ ਫੇਵਰੇਟ ਮੂਵੀ ਕਿਹੜੀ ਹੈ।
ਮੂਵੀ ਦੇਖਦੀ ਨੀ ਮੈਂ ਵੈਸੇ
ਫੇਵਰੇਟ ਮਿਊਜ਼ਿਕ ਯਾਂ ਗਾਣਾ ਸਿੰਗਰ ਕਿਹੜਾ ਹੈ ਤੁਹਾਡਾ?
ਮਿਊਜਿਕ ਸੁਣ ਲੈਂਦੇ ਸਿੰਗਰ ਸਾਗ਼ਰ ਲੈਣ ਦੇਣ ਨੀ ਹੈਗਾ ਕੁਛ।
ਅੱਛਾ-ਅੱਛਾ।
ਜਿਹੜਾ ਗਾਣਾ ਚੰਗਾ ਲੱਗੇ, ਉਹ ਸੁਣ ਲੋ ਬਸ।
ਹਾਂਜੀ-ਹਾਂਜੀ ਫੇਵਰੇਟ ਫੇਰ ਵੀ। ਫੇਵਰੇਟ ਸਿੰਗਰ ਰੱਖਿਆ ਕਈਆਂ ਦਾ ਹੁੰਦਾ ਹੈ ਨਾ।
ਨਾ ਨਾ ਕੋਈ ਵੀ ਨੀ ਹੈ ਜਿੱਦਾਂ ਅੱਛਾ ਲੱਗਦਾ ਗਾਣਾ ਉਦਾ ਸੁਣ ਲੈਂਦੇ ਆ ਬਸ।
ਅੱਛਾ ਅੱਛਾ ਅੱਛਾ ਅੱਛਾ ਚਲੋ ਇਹ ਵੀ ਵਧੀਆ ਵੈਸੇ।
ਹੋਰ ਕੀ ਇਕ ਦੀ ਸੁਣ ਕੇ ਪਾਗਲ ਥੋੜ੍ਹੀ ਹੋਣਾ ਹੈ।
ਹਾਂਜੀ ਇਹ ਤੇ ਹੈ ਸਹੀ ਗੱਲ ਏ।
ਸਬਦੇ ਸੁਣਨੇ ਚਾਹੀਦੇ ਨੇ
ਹੋਰ ਦੱਸੋ।
ਹੋਰ ਦੱਸੋ ਤੁਸੀਂ ਤੁਹਾਡਾ ਫੇਵਰੇਟ ਫਰੂਟ ਕਿਹੜਾ ਹੈ।
ਸਤਿ ਸ਼੍ਰੀ ਅਕਾਲ ਚਾਚੀ ਆ ਗਏ ਤੁਸੀਂ ਮੱਥਾ ਕੌਣ ਟੇਕੇਗਾ। ਆਈ ਹੀ ਗਈ ਮੇਰਾ ਭੂਤ ਆਇਆ ਹੈਲੋ।
ਹਾਂਜੀ।
ਕੀ ਕਿਹ ਰਹੇ ਭੈਣ ਜੀ। ਕੀ ਕਹਿ ਰਹੇ ਹੋ ਭੈਣ ਜੀ ਹਾਂਜੀ ਦੱਸੋ। ਸਾਡਾ ਫੇਵਰੇਟ ਫਰੂਟ ਹੈਗਾ ਅੰਬ।
ਅੰਬ, ਹੋਰ ਸਰਦੀਆਂ ਇਚ?
ਸਰਦੀਆਂ ਵਿੱਚ ਤੇ ਭੈਣ ਜੀ ਕੁਛ ਚੰਗਾ ਹੀ ਨਈ ਲੱਗਦਾ।
ਸਰਦੀਆਂ ਵਿੱਚ ਫਰੂਟ ਆਂਦੇ ਕਿਹੜੇ-ਕਿਹੜੇ ਮੈਂ ਤੇ ਪੁਲ ਵੀ ਜਾਂਦੀ ਆ।
ਪਤਾ ਨੀ ਭੈਣ ਜੀ ਕਿਹੜੇ ਆਂਦੇ ਹੋਣੇ ਅਸੀਂ ਕਿਹੜਾ ਖਾਂਦੇ ਨੇ ਸਾਨੂੰ ਪਤਾ ਹੀ ਨੀ ਹੈਗਾ। ਸਰਦੀਆਂ ਵਿੱਚ ਨੀ ਖਾਂਦੇ ਅਸੀਂ ਗਰਮੀਆਂ ਚ ਬੋਹਤਾ ਖਾਂਦੇ ਨੇ। ਅੰਬ ਹੀ ਖਾਂਦੇ ਨੇ ਵੈਸੇ ਜਾਦਾਤਰ ਮੋਸਲੀ ਲੋਕ ਅੰਬ ਹੀ ਖਾਂਦੇ ਨੇ।
ਅੰਬ, ਤਰਬੂਜ, ਖਰਬੂਜਾ ਮੋਸਟਲੀ ਆਹੀ ਚੱਲਦੇ ਨੇ। ਹੁਣ ਲੀਚ ਹੁਣ ਲੀਚੀ ਚੱਲੀ ਏ।
ਹਾਂਜੀ ਲੀਚੀ, ਸਟ੍ਰੋਬੈਰੀ।
ਮੈਨ ਤੇ ਗਰਮੀਆਂ ਚ ਲੀਚ ਲੀਚੀ ਅੱਛੀ ਲੱਗਦੀ ਏ ਬੱਸ।
ਸਟ੍ਰੋਬੈਰੀ ਬੌਹ ਵਧੀਆ ਲੱਗਦੀ ਏ ਮੈਂ ਪਰਸੋਂ ਖਾਈ ਸੀ।
ਅੱਛਾ
ਇੰਨੀ ਟੇਸਟੀ ਲੱਗੀ ਨਾ ਪਰ ਮਹਿੰਗੀ ਮਿਲਦੀ ਏ ਬੋਤ।
ਹਾਂ ਪੰਜਾਹ ਰੁਪਏ ਜਚ ਏਨੀੇ ਜਰਾ ਜੀ ਆਂਦੀ ਏ ਚਾਰ ਪੰਜ ਪੀਸ ਬਸ।
ਹਾਂਜੀ ਸਹੀ ਕਿਹਾ ਤੁਸੀਂ ਸਾਨੂੰ ਗਿਣਕੇ ਛੇ ਪੀਸ ਮਿਲੇ ਸੇ ਗੀ।
ਪੰਜਾਹ ਰੁਪਏ ਚ ਸੱਤਰ ਰੁਪਏ ਦੇ।
ਹਾਂਜੀ ਗਿਣ ਕੇ ਛੇ ਪੀਸ ਬਸ।
ਦਾ ਤੋਂ ਵੀ ਜਾਦਾ ਚਲੀ ਗਈ ਏ ਸਟ੍ਰੋਬੇਰੀ।
ਸਹੀ ਗੱਲ ਏ, ਸਹੀ ਗੱਲ ਏ ਪਰ ਸਵਾਦ ਵੀ ਭੈਣ ਜੀ ਵਧੀਆ ਹੁੰਦਾ ਉਦਾ। ਇੱਕ ਵਾਰ ਖਾ ਲੀ ਨਾ ਜਿਸ ਬੰਦੇ ਨੇ ਉਹ ਦੀਵਾਨਾ ਹੋਜੂਗਾ ਉਹਦਾ।
ਤਦੇ ਮਹਿੰਗੀ ਏ ਫੇਰ।
ਹਾਂਜੀ-ਹਾਂਜੀ ਬਸ ਚੰਗੀ ਚੀਜ਼ ਮਹਿੰਗੀ ਹੁੰਦੀ ਏ।
ਉਹ ਤਾ ਹੈ ਈ ਆ, ਹੁਣ ਲੀਜੀ ਨਵੀਂ-ਨਵੀਂ ਚਲੀ ਏ ਮਹਿੰਗੀ ਹੈ।
ਹਾਂਜੀ-ਹਾਂਜੀ ਇਹ ਤੇ ਹੈ, ਹੋਰ ਤੁਸੀਂ ਦੱਸੋ। ਤੁਸੀਂ ਅੱਜ ਕੱਲ੍ਹ ਦੀ ਸੋਸ਼ਲ ਮੀਡੀਆ ਨੂੰ ਵੇਖ ਕੇ ਕੀ ਕਹਿਨਾ ਚਾਹੋਗੇ। ਮਤਲਬ ਤੁਹਾਡੇ ਵਲ ਤੋਂ ਸੰਗੀ ਚੰਗੀ ਏ ਯਾ ਗਲਤ ਏ?
ਇੱਕ ਤਰ੍ਹਾਂ ਚੰਗੀ ਵੀ ਏ ਇੱਕ ਤਰ੍ਹਾਂ ਮਾੜੀ ਵੀ ਏ।
ਹਾਂਜੀ ਇਹ-ਇਹ ਤਾਂ ਹੈ ਸਹੀ ਕਿਹਾ ਤੁਸੀਂ। ਕਿਉਂਕਿ ਅਸੀਂ ਜਦੋਂ ਸਈ ਹਾਂਜੀ ਸਹੀ ਯੂਜ ਕਰਨਗੇ ਤੇ ਸਾਡੇ ਲਈ ਸਹੀ ਹੈ ਤੇ ਗਲਤ ਯੂਜ ਕਰਨਗੇ ਤੇ ਗ਼ਲਤ ਈ ਏ ਹਨਾ।
ਹਾਂਜੀ ਟਾਈਮ ਪਾਸ ਵਾਸਤੇ ਵੀ ਐ ਪਰ ਇੱਕ ਇਨਸਾਨ ਆ ਕੇ ਅੱਖਾਂ ਵੀ ਖਰਾਬ ਹੁੰਦੀਆਂ ਨੇ।
ਹਾਂਜੀ ਇਹ ਤੇ ਹੈ ਸਹੀ ਗੱਲ ਏ ਹੋਰ ਤੁਸੀਂ ਅੱਜ ਕੱਲ ਕੀ ਕਹਨਾ ਚਾਹੁੰਦੇ ਹੋ ਮਤਲਬ ਫੋਨ ਬਾਰੇ ਕੀ ਕਹਨਾ ਚਾਹੁੰਦੇ ਹੋ। ਜਿੱਦਾਂ ਯੂਥ
ਹਾਂਜੀ। ਕਿਆ।
ਯੂਥ ਜਾਦਾਤਰ ਫੋਨ ਚਲਾਦਾ ਕੀ ਕਹਿਣਾ ਚਾਹੁੰਦੇ ਹੋ ਉਹਦਾ? ਉਨਾਂ ਦੇ ਬਾਰੇ ਕੀ ਸਲਾਹ ਦੇਨਾ ਚਾਹੁੰਦੇ ਹੋ ਉਨ੍ਹਾਂ
ਫੋਨ ਯੂਜ
ਅੱਛਾ।
ਇਹ ਕੁਛ ਹੋਣਾ ਉਹਦਾ ਜ ਵਿਚ ਹੋਂਦਾ ਨਾ। ਤੁਸੀਂ ਦੱਸਦੇ ਚਲੋ ਮੈਨੂੰ ਸਮਝ ਨੀ ਆ ਰਹੀ।
ਅੱਛਾ, ਨੀ ਮੈਂ ਤਾਂ ਇਹ ਕਹਿ ਰਿਹਾ ਸੀ, ਜਿਵੇਂ ਯੂਥ ਅੱਜ-ਕੱਲ੍ਹ ਫੋਨ ਚਲਾ ਰਿਹਾ ਨਾ। ਜਵਾਨ ਤੇ ਉਹਨਾਂ ਨੂੰ ਫੋਨ ਤੋਂ ਬਚ ਕੇ ਰਹਿਣਾ ਚਾਹੀਦਾ, ਹਾ। ਫੋਨ ਦਾ ਯੂਜ ਓਨਾ ਹੀ ਕਰੋ ਜਿੰਨੀ ਲੋੜ ਏ ਵੱਧ ਤੋਂ ਵੱਧ ਚਲਾਓਗੇ ਦੇਖੋ ਤੁਸੀਂ ਜਿਵੇਂ ਕਿ
ਅਜ-ਕੱਲ ਤੇ ਬੁੱਢਿਆਂ ਕੋਲ, ਬੱਚਿਆਂ ਕੋਲ ਫੋਨ ਹੀ ਨੇ ਪਹਿਲੇ ਤੇ।
ਹਾਂਜੀ, ਭੈਣ ਜੀ ਜਿਹੜੇ ਬਜ਼ੁਰਗ ਲੋਗ ਨੇ ਜਿਹੜੇ ਬਜ਼ੁਰਗ ਲੋਕ ਨੇ ਉਹ ਫੇਸਬੁੱਕ ਨਹੀਂ ਛੱਡਦੇ। ਉ ਜਿਹੜੇ ਯੂਥ ਨੇ ਉ ਇੰਸਟਾਗਰਾਮ ਨਹੀਂ ਛੱਡਦੇ।
ਹਾਂ, ਬਜ਼ੁਰਗ ਫੇਰ ਫੇਸਬੁੱਕ ਲੈ ਕੇ ਬੈਠ ਜਾਂਦੇ ਨੇ, ਨਿਊਜ਼ਾਂ ਵੇਖਦੇ ਨੇ ਉਹਦੇ ਵਿੱਚ। ਨਿਊਜ਼ ਹੋ ਗਏ, ਨਾਟਕ ਹੋ ਗਏ।
ਨਾਟਕ ਹੋ ਗਿਆ ਹਾਂਜੀ।
ਫੇਸਬੁੱਕ ਤੋਂ ਨਾਟਕ ਆਣ ਲੱਗ ਗਏ ਨੇ।
ਹਾਂਜੀ, ਹੋਰ ਤੁਸੀਂ ਦੱਸੋ ਜਿਵੇਂ ਅੱਜ-ਕੱਲ੍ਹ ਲੋਕੀ ਰੁੱਖ ਕੱਟ ਰਹੇ ਨੇ ਹਨਾ। ਪੇੜ-ਪੌਦੇ ਕੱਟ ਰਹੇ ਨੇ ਤੇ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ? ਮਤਲਬ ਕੀ ਇਹ ਸਹੀ ਹੈ ਸਾਡੇ ਪਰਿਆਵਰਨ ਦੇ ਲਈ?
ਨਹੀਂ ਗ਼ਲਤ ਹੈ।
ਤੇ ਕੀ ਕਹਿਣਾ ਚਾਹੁੰਦੇ ਹੋ ਮਤਲਬ ਸਲਾਹ ਦੋ ਤੁਸੀਂ ਆਪਣੀ ਕੋਈ। ਕਿ ਇਹਨੂੰ ਕਿਵੇਂ ਬਚਾਈਏ ਅਸੀਂ, ਕਿਵੇਂ ਪਰਿਆਵਰਨ ਨੂੰ ਸੁਰੱਖਸ਼ਿਤ ਰੱਖ ਸਕਦੇ ਨੇ?
ਬ, ਹਰ ਇੱਕ ਲੋਕ ਦੀ ਆਪਣੀ-ਆਪਣੀ ਸਮਝ ਹੈਗੀ ਉ ਤੇ।
ਹਾਂਜੀ, ਫੇਰ ਵੀ ਤੁਸੀਂ ਕੀ ਕਹਿਣਾ ਚਾਹੋਗੇ ਕਿਵੇਂ ਸੁਰੱਖਿਅਤ ਰੱਖ ਸਕਦੇ ਨੇ ਅਸੀਂ ਆਪਣੇ ਆਸ-ਪਾਸ ਨੂੰ।
ਆਹੀ ਕਹਿਣਾ ਚਾਹਾਂਗੇ ਕਿ ਨਹੀਂ ਕੱਟਣੇ ਚਾਹੀਦੇ, ਲਾਣੇ ਚਾਹੀਦੇ ਪੇੜ ਵਗੈਰਾ।
ਹਾਂਜੀ-ਹਾਂਜੀ। ਬਸ ਉਹੀ ਹੈ ਨਾ ਅਸੀਂ ਤੇ ਖੁਦ ਸਮਝਦੇ ਹਾਂ ਬਾਕ ਕਿ ਸਮਝ ਨੀ ਆਂਦਾ ਦੂਜਿਆਂ ਨੂੰ ਹੈ ਨਾ।
ਤੇ ਫਿਰ ਦੂਜਾ ਨ ਸਮਝੇ ਤੇ ਇਹੀ ਤੇ ਗੱਲ ਏ।
ਹਾਂਜੀ-ਹਾਂਜੀ, ਬਿਲਕੁਲ ਅਸੀਂ ਤਾਂ ਖੁਦ ਸਮਝ ਸਕਦੇ ਨੇ। ਖੁਦ ਫੋਲੋ ਕਰ ਸਕਦੇ ਨੇ, ਬਾਕੀ ਸਾਡਾ ਮ ਮਕਸਦ ਇਹ ਦੂਜਿਆਂ ਨੂੰ ਸਿੱਖਿਆ ਦੇਣੀ।
ਹੋਰ ਲੋਕੀ-ਲੋਕੀ ਘਰਦੀ ਟੂਟੀਆਂ ਦੇ ਬੰਦ ਕਰਦੇਂਦੇ ਨੇ ਬਾਹਰ ਦੀ ਨੀ ਕਰਦੇ ਪਰ।
ਸਹੀ ਗੱਲ ਹੈ ਭੈਣ ਜੀ ਸਹੀ ਗੱਲ ਹੈ ਬਿਲਕੁਲ। ਹੋਰ ਦੱਸੋ ਭੈਣ ਜੀ, ਹਾਂਜੀ।
ਮੈ ਕਿਹਾ ਬਾਹਰ ਪਾਣੀ ਜਾ ਰਿਹਾ ਲੋਕੀ ਜਾਣਦੇ ਨੇ ਕੋਈ ਐ ਨੀ ਕਰਦਾ ਟੂਟੀ ਵਗੈਰਾ ਚੱਲਦੀ ਹੈ ਇਹਨੂੰ ਬੰਦ ਕਰਦੀਏ।
ਹਾਂਜੀ-ਹਾਂਜੀ ਇਹ ਤੇ ਹੈ- ਤੇ ਹੈ। ਹੋਰ ਕਿਵੇਂ ਦਾ ਨਿਕਲਿਆ ਫਿਰ ਤੁਹਾਡਾ ਅੱਜ ਦਿਨ?
ਠੀਕ ਸੀਗਿਆ ਅੱਜ ਦਾ ਦਿਨ ਵੀ।
ਅੱਛਾ-ਅੱਛਾ-ਅੱਛਾ, ਚਲੋ ਵਧੀਆ ਗੱਲ ਹੈ ਫਿਰ।
ਬਸ ਬੱਚਿਆਂ ਦੀ ਛੁੱਟੀਆਂ ਖ਼ਤਮ ਹੋਣੇ ਵਲੀਆਂ ਨੇ।
ਹਾਂਜੀ, ਰਹਿ ਗਈਆਂ ਨੇ ਬਸ ਕਹਿੰਦੇ ਨੇ ਮਤਲਬ ਦਸ ਤਰੀਕ ਤੱਕ ਵਦ ਦਸ ਤਰੀਕ ਤੱਕ ਵੱਧੇਗੀ ਛੁੱਟੀਆਂ ਗਰਮੀ ਕਾਰਨ।
ਕਿਥੇ ਤੱਕ ਵਧਣਗੀਆਂ?
ਹਾਂਜੀ ਕਹਿ ਰਹੇ ਨੇ। ਬਾਕੀ ਦੇਖੋ ਕੀ ਹੁੰਦਾ।
ਗਰਮੀ ਬਹੁਤ ਹੋ ਰਹੀ ਹੈ। ਬਚ
ਹਾਂਜੀ ਹਾਂਜੀ ਉਹੀ ਤੇ ਨਾ। ਹਮ
ਸ਼ਾਇਦ ਪੈਜਨ ਛੁੱਟੀਆਂ।
ਹਾਂਜੀ ਪੈ ਜਾਣੀ ਚਾਹੀਦੀ ਨੇ ਵੈਸੇ। ਹਾਂਜੀ, ਹਾਂਜੀ
ਚਲੋ ਮੈਂ ਨਾ ਕਰਦੀ ਹਾਂ। ਮੇਰੇ ਕੋਲ ਆ ਰਹੀ ਹੈ।
ਹਾਂਜੀ ਹਾਂਜੀ ਠੀਕ ਹੈ। ਭੈਣ ਜੀ ਸਤਿ ਸ਼੍ਰੀ ਅਕਾਲ ਜੀ।
ਠੀਕ ਹੈ।